ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਹੋ ਤੁਸੀ। ਬਸ ਵਧੀਆ ਕੀ ਹਾਲ ਚਾਲ ਹੈ।
ਵਧੀਆ ਹੋਰ ਕੀ ਕਰਦੇ ਸੀ ਤੁਸੀ।
ਬਸ ਕੁਛ ਨੀ ਘਰੇ ਹੀ ਸੀ ਮੈਂ ਕਿਹਾ ਕਾਫੀ ਦਿਨ ਹੋ ਗਏ। ਅ ਗੱਲ ਨੀ ਹੋਈ ਤੇ ਮੈਂ ਕਿਹਾ ਚਲੋ ਮੈਂ ਕੋਲ ਕਰਦੀ ਹਾਂ।
ਚਲੋ ਵਧੀਆ ਕੀਤਾ ਤੁਸੀਂ।
ਹਾਂਜੀ ਹਾਂਜੀ ਹੋਰ ਦੱਸੋ ਕਿਵੇਂ ਚੱਲ ਰਹੀ ਹੈ ਤੁਹਾਡੀ ਸਟੱਡੀ।
ਮੇਰੀ ਸਟੱਡੀ ਤਾਂ ਬਸ ਵਧੀਆ ਹੁਨ ਛੁੱਟੀਆਂ ਪਈਆਂ ਹੋਈਆਂ ਨੇ। ਬਸ ਘਰੇ ਆ ਹੁਣ ਤਾਂ ਪੇਪਰ ਦੇ ਕੇ।
ਠੀਕ ਹੈ ਇਗਜ਼ਾਮ ਹੋ ਗਏ।
ਹਾਂ ਇਗਜ਼ਾਮ ਕੰਪਲੀਟ ਹੋ ਗਏ ਨੇ।
ਠੀਕ ਹੈ ਚਲੋ ਵਧੀਆ ਹੋ ਗਏ।
ਹਾਂ ਵਧੀਆ ਹੋ ਗਏ ਬਸ ਓ ਤਾਂ ਰਿਜਲਟ ਦੱਸੂਗਾ ਹੁਣ ਵੀ ਕਿਵੇਂ ਦੇ ਹੋਏ ਨੇ।
ਨਤੀਜੇ ਤੇ ਹੀ ਨਿਰਭਰ ਕਰਦਾ ਕਿ ਨਤੀਜਾ ਕੀ ਆਉਂਦਾ ਆਪਣਾ। ਆਪਣੇ ਵੱਲੋਂ ਤਾਂ ਮਿਹਨਤ ਕਰਨੀ ਹੈ।
ਸਹੀ ਗਲ ਆ।
ਕਿ ਮਿਹਨਤ ਕਰ ਸਕਦੇ ਆ। ਬਿਲਕੁੱਲ ਤੁਸੀ ਕਾਹਦੀ ਅ ਪੜ੍ਹਾਈ ਕਾਹਦੀ ਕਰ ਰਹੇ ਹੋ ਤੁਸੀ ਅਹ
ਮੈਂ ਮਾਸਟਰਸ ਕੀਤੀ ਆ ਕਮਿਸਟਰੀ।
ਮ ਅੱਛਾ ਮਾਸਟਰ ਕੈਮਿਸਟਰੀ ਚ ਐਮ ਐੱਸ ਸੀ ਕੈਮਿਸਟਰੀ ਹੈ ਨਾ।
ਹਾਂਜੀ ਹਾਂਜੀ।
ਹਾਂਜੀ ਨਹੀਂ ਅੱਛਾ ਸਕੋਪ ਹੈ ਇਹਦਾ ਵੀ ਅੱਗੇ
ਹਾਂ ਸਕੋਪ ਤਾਂ ਬਹੁਤ ਵਧੀਆ ਆ ਹਾਂ ਜੇ ਅਸੀਂ ਕੈਮਿਸਟਰੀ ਲਾਈਨ ਚ। ਆਣਾ ਹੈ ਜਾਂ ਹਨਾ ਪੀ ਐਚ ਡੀ ਕਰਣੀ ਆ।
ਹਾਂਜੀ ਹਾਂਜੀ।
ਬੈਸਟ ਓਪਸ਼ਨ। ਹੈਨਾ ਬਸ ਓਹੀ ਇੰਟਰਸਟ ਦੀ ਗੱਲ ਐ ਹੈਨਾ ਵੀ ਕਿਹਦੇ ਚ ਇੰਟਰਸਟ ਆ।
ਕਿਹਦੇ ਚ ਇੰਟਰਸਟ ਐ ਮਤਲਬ ਕਿਹੜੇ ਫੀਲਡ ਤੁਸੀ ਹੈਨਾ ਗੇ ਉਹ ਰ
ਹਾਂ। ਬਾਇਓ ਚ ਕਰਨੀ ਆ ਮਾਸਟਰਸ ਜਾਂ ਜ਼ੂਲੋਜੀ ਚ ਹੈਨਾ ਚਾਹ ਮੈਥ ਚ। ਮੈ ਕੈਮਿਸਟਰੀ ਚ ਕੀਤੀ ਆ।
ਹਾਂਜੀ ਹਾਂਜੀ ਨਹੀਂ ਸਹੀ ਹੈ ਅਗਰ ਤੁਸੀਂ ਦੇਖੋ ਨਾ ਲੈਕਚਰਾਰ ਬਣਨਾ ਚਾਹਣੇ ਹੋ ਤਾਂ ਵੀ ਤੁਹਾਡੇ ਚ ਓਪਸ਼ਨ ਹੈਗੀਆਂ ਨੇ। ਕਿ ਤੁਸੀਂ ਕੋਲਜ ਜੁਆਇਨ ਕਰ ਸਕ ਸਕਦੇ ਹੋ ਪੀ ਐਚ ਡੀ ਕਰਕੇ ਇਧਰ ਹੈਗੇ ਹੈ ਤੇ ਬਾਕੀ ਕੈਮਿਸਟਰੀ ਦਾ ਅੱਗੇ ਦੇ ਅੱਗੇਧਰ। ਤੁਸੀਂ ਦੇਖੋ ਤੁਸੀਂ ਆਪਣਾ ਸੈਂਟਰ ਓਪਨ ਕਰ ਲਓ ਨਾ ਕੋਚਿੰਗ ਦਾ ਅ ਕਰਲੋ। ਸਾਡੇ ਹੁਣ ਜ ਇਧਰ ਬਠਿੰਡਾ ਦੇ ਵਿੱਚ ਤਾਂ ਬਹੁਤ ਟਰੈਂਡ ਹੈ। ਕਿ ਅਹ ਤੁਹਾਨੂੰ ਬਾਓ ਬਾਇਓ ਹਾਂਜੀ ਕੈਮਿਸਟਰੀ ਦੀਆਂ ਟਿਊਸ਼ਨ ਵੀ ਨੀ ਮਿਲਦੀਆਂ
ਹੂੰ ਹੂੰ ਹਾਂ ਇਹ ਨਾ ਸਾਰੇ ਕਿਤੇ ਆ ਅ ਇੱਥੇ ਵੀ ਆ। ਕੈਮਿਸਟਰੀ ਦੀ ਕੈਮਿਸਟਰੀ ਦਾ ਹੁੰਦਾ ਮੈਥ ਦੀ ਵੀ ਮਿਲਜੂਗੀ ਸਾਰਿਆਂ ਦੀ ਮਿਲਗੀ। ਗੀ ਬਟ ਕੈਮਿਸਟਰੀ ਦੀ ਬਹੁਤ ਰੀਅਲ ਮਿਲਦੀ ਆ
ਬਹੁਤ ਰੀਅਲ ਬਿਲਕੁੱਲ ਤਾਂ ਤੁਸੀਂ ਉਹੀ ਚੀਜ਼ ਹੈ ਕਿ ਅਗਰ ਇੱਕ ਵਾਰ ਸਟਾਰਟ ਕਰ ਲੋ ਹਨਾ ਘਰ ਤੋਂ ਹੀ ਮਤਲਬ ਕੋਚਿੰਗ ਦੇਣਾ ਤਾਂ ਬਾਅਦ ਵਿੱਚ ਤੁਸੀਂ ਕੋਈ ਮਤਲਬ ਆਪਣਾ ਕੋਈ ਇੰਸਟੀਚਿਊਟ ਵੀ ਖੋਲ ਸਕਦੇ ਹੋ
ਹਾਂਜੀ ਮੈਂ ਹਜੇ ਕੈਮਿਸਟਰੀ ਦੀ ਤਾਂ ਨਹੀਂ ਦਿੰਦੀ ਸੀ ਹਾਂ ਬਟ ਮੈਂ ਟ ਦਿੰਦੀ ਸੀ ਪਹਿਲਾਂ। ਹੁਣ ਮੈਂ ਛੱਡ ਤ ਹੁਣ ਨੀ ਮੈਂ
ਠੀਕ ਹੈ ਅੱਛਾ ਹੁਣ ਨੀ ਕਰਦੇ ਤੁਸੀ
ਨਾ ਹੁਣ ਮੈਂ ਅੱਕ ਗਈ ਆ ਥੋੜ੍ਹੀ ਜਿਹੀ ਨਾ।
ਹਾਂ ਉਹ ਉਹ ਹੁੰਦਾ ਪਤਾ ਹੀ ਸਾਰਾ ਦਿਮਾਗੀ ਕੰਮ ਹੋ ਗਿਆ ਨਾ ਪੜ੍ਹਾਉਣਾ ਹਨਾ ਉਹ ਰਿਸਪੋਂਸੀਬਿਲਿਟੀ ਪੂਰੀ ਹੁੰਦੀ ਹੈ ਬੱਚੇ ਦੇ ਇਗਜ਼ਾਮ ਦੀ।
ਔਰ ਇੱਕ ਤਾਂ ਬਰਡਨ ਕਿੰਨਾ ਲੈਵਾਂ ਮੈਂ ਹਣਾ ਮੈਂ ਸਟੱਡੀ ਵੀ ਕਰਨੀ ਆ ਤੇ ਫਿਰ ਮੈਂ ਪੜ੍ਹਾ ਮੈਂ ਉੱਥੇ ਕਾਲਜ ਤੋਂ ਆਉਣ ਤੋਂ ਬਾਅਦ ਫੇਰ ਮੈਂ ਇੱਥੇ ਹੈ ਨਾ ਕੋਚਿੰਗ ਦੇਣੀ ਬੱਚਿਆਂ ਨੂੰ ਫੇਰ ਮੇਰਾ ਨਾ ਥੋੜਾ ਅਹ ਦਿਮਾਗ ਜਾ ਹੁਣ ਮੈਂ ਕਿਉਂਕਿ ਤਿੰਨ ਚਾਰ ਸਾਲ ਰੈਗੂਲਰ ਹਨਾ ਕੋਚਿੰਗ ਦਿੱਤੀ ਆ ਤਾਂ ਬਸ ਥੋੜਾ ਮੈਂ ਸਟੱਕ ਓਫ ਹੋ ਗਈ ਮੈਨੂੰ ਐ ਆ ਵੀ ਹੁਣ ਨ ਕੁਛ ਕਰਨਾ ਸਾਡੇ ਵਹਲੀ ਨਾ
ਆਪਾਂ ਹੁੰਦੇ ਆ ਥੋੜਾ ਜਾਹਾ ਕੇ ਰਿਲੈਕਸ ਚਾਹੀਦਾ ਐ।
ਹਾਂਜੀ ਤਾਂ ਕਰਕੇ ਹੁਣ ਨੀ ਮੈਂ ਹਾਂ ਬਟ ਠੀਕ। ਤਾਂ ਹਨਾ ਵੀ ਆਪ ਦਾ ਤਾਂ ਕਰ ਹੀ ਸਕਦਾ ਬੰਦਾ ਕੋਚਿੰਗ ਹਨਾ ਜੇ ਉਹ ਕੁਛ ਸਟੱਡੀ ਵੀ ਕਰਦਾ। ਤੇ ਨਾਲ ਨਾਲ ਜਿਵੇ ਅਸੀ ਦੇਖਦੇ ਹਨਾ ਅਬਰੋਡ ਚ ਫੋਰਨ ਚ ਵੀ ਉੱਥੇ ਵੀ ਪਾਰਟ ਟਾਈਮ ਕਰਦੇ ਨੇ ਬੱਚੇ
ਹਾਂਜੀ
ਮੈਨੂੰ ਇਹ ਚੀਜ਼ ਵਧੀਆ ਲੱਗਦੀ ਹੈ ਹਨਾ ਵੀ ਆਪਣੇ ਲਈ। ਬੱਚਾ ਕਰੇ ਮੈਨੂੰ ਸ਼ੁਰੂ ਤੋਂ ਹੀ ਇਹੀ ਸ਼ੌਂਕ ਆ ਵੀ ਹਨਾ ਵੀ ਮੈਂ ਆਪ ਆਪਣਾ ਖਰਚਾ ਮਤਲਬ ਥੋੜ੍ਹਾ ਬਹੁਤ ਜਿੰਨਾ ਵੀ ਨਿਕਲ ਰਿਹਾ ਮੈਂ ਨਿਕਾਲਣਾ ਵੀ ਮਤਲਬ ਪਤਾ ਨੀ।
ਤੇ ਹਾਂ ਨਹੀਂ ਹੋਣਾ ਵੀ ਚਾਹੀਦਾ ਹੈ ਕਿ ਆਪਣੇ ਇੱਥੇ ਇਹ ਨ ਕਹਣਾ ਵੀ ਮਾਂ ਬਾਪ ਤੇ ਉਂਗਲ ਫੜ ਕੇ ਹੀ ਆਪਾਂ ਬੱਚਾ ਜਦੋਂ ਤੱਕ ਹਨਾ ਵੀ। ਵਿਆਹਿਆ ਵੀ ਜਾਂਦਾ ਉਦੋਂ ਤੱਕ ਵੀ ਨਹੀਂ ਜੀ ਮਾਂ ਬਾਪ ਹੀ ਸਾਰਾ ਕੁਛ ਕਰਨਗੇ ਬੱਚੇ ਲਈ।
ਹਾਂਜੀ ਇਹ ਮੇਰਾ ਸ਼ੁਰੂ ਤੋਂ ਹੀ ਆ। ਬਟ ਮੇਰੇ ਪੇਰੈਂਟਸ ਨੀ ਕਰਨ ਦਿੰਦੇ ਇਹ ਮੈਨੂੰ ਰੋਕ ਜਾਣਗੇ ਤੂੰ ਇੱਕ ਕੰਮ ਕਰ ਲਾ ਮੈਂ। ਮੈ ਕਰਨਾ ਵੀ ਪਰ ਹੁਣ ਮੈਂ ਨਾ ਖੁਦਾ ਗੀਆਂ ਮੈਂ ਥੋੜਾ ਜਿਹਾ ਮੈਂ ਕਿਹਾ ਵੀ ਮੈਂ ਬ੍ਰੇਕ ਲੈਨਾ ਮੈਂ ਹੁਣ ਨੀ ਕਰ ਸਕਦੀ ਹਾਂ ਮੈਂ ਕਰਾਂਗੀ ਬਟ ਥੋੜੇ ਚਿਰ ਬਾਅਦ ਹਨਾ। ਵੀ ਥੋੜਾ ਸੋਚ ਸਮਝ ਕੇ ਵੀ ਹੁਣ ਮੈਂ
ਹਾਂ ਠੀਕ ਹੈ ਕਿ ਆਪਣੀ ਕੋਈ ਅ ਅਗਰ ਕੋਲੇਜ ਜੁਆਇਨ ਕਰਨਾ ਹੈ ਤਾਂ ਉਸ ਅਸੀਂ ਅਗਰ ਕੋਚਿੰਗ ਕਰਨੀ ਤਾਂ ਉਸ ਚੀਜ਼ ਨੂੰ ਦੇਖਿਆ ਜਾ ਸਕਦਾ ਸੋਚਿਆ ਜਾ ਸਕਦਾ ਸਾਰਾ ਕੁਛ।
ਹਾਂਜੀ ਹਾਂਜੀ ਤਾਂ ਕਰਕੇ ਤੁਸੀਂ ਕੁਛ ਦੱਸੋ ਹਾਂ ਵੀ। ਆਹ ਠੀਕ ਆ ਵੀ ਮਤਲਬ ਹਨਾ ਵੀ ਸਟੱਡੀ ਦੇ ਨਾਲ ਨਾਲ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਆਈਡੀਆ ਵੀ। ਕਰਨਾ ਚਾਹੀਦਾ ਹੈ ਬੱਚਿਆਂ ਨੂੰ ਜਾਂ ਇੱਕ ਪਾਸੇ ਧਿਆਨ
ਬਿਲਕੁਲ ਕਰਨਾ ਚਾਹੀਦਾ ਮੈਂ ਤਾਂ ਇਸ ਚੀਜ਼ ਨਾਲ ਐਗਰੀ ਕਰਦੀ ਹਾਂ ਕਿਉਂਕਿ ਮੈਂ ਆਪ ਆਪਣੀ ਲਾਈਫ ਵਿੱਚ ਇਹ ਚੀਜ਼ ਦੇਖੀਐ ਤੁਸੀਂ ਪੜ੍ਹਦੇ ਹੋਏ ਜਿੰਨਾ ਮਤਲਬ ਕਿ ਆਪਣੀ ਪੜ੍ਹਾਈ ਕਰਦੇ ਹੋਏ ਜੋ ਚੀਜ਼ਾਂ ਤੁਹਾਨੂੰ ਕਲੀਅਰ ਨੀ ਨਾ ਹੁੰਦੀਆਂ। ਜਦੋਂ ਤੁਸੀਂ ਬੱਚਿਆਂ ਨੂੰ ਪੜ੍ਹਾਉਦੇ ਹੋ ਨਾ ਹੋਰ ਨੂੰ ਤੁਹਾਨੂੰ ਉਹ ਚੀਜ਼ਾਂ ਇੰਨੀਆਂ ਕ। ਕਲੀਅਰ ਹੁੰਦੀਆਂ ਨਾ ਹੋ ਜਾਂਦੀਆਂ ਨੇ ਤੁਸੀਂ ਇਮੈਜਨ ਵੀ ਨਹੀਂ ਕਰ ਸਕਦੇ।
ਸਹੀ ਗੱਲ ਆ ਉਹ ਨਾ ਉਹ ਸ਼ਾਰਪ ਹੁੰਦੀ ਆ ਫਿਰ ਮੈਮਰੀ ਕਿਉਂਕਿ ਅਸੀਂ ਬਾਹਰ ਪਰ ਉਹੀ ਚੀਜ਼ਾਂ ਰਿਵਾਈਸ ਕਰਦੇ ਨੇ ਤਾਂ ਉਹ ਸਾਡੇ ਮਾਇੰਡ ਚ ਨਾ ਬੈਠ ਜਾਂਦੀਆਂ ਹਾਂ ਭੀ ਐਵੇਂ ਕਰਲੈ। ਹੋਰ ਅੱਜ ਕੱਲ੍ਹ ਨਾ ਨਵੇਂ ਨਵੇਂ ਹੈਨਾ ਯੂਟਿਊਬ ਤੇ ਵੀ ਇੰਨਾ ਕੁੱਛ ਆ ਸਾਰਾ ਸਾਰੇ ਆ ਵੈਸੇ ਹਨਾ ਤਾਂ ਉਹ ਦੇਖ ਦੇਖ ਕੇ ਵੀ ਹੋਰ ਮਾਇੰਡ ਉਹ ਹੋ ਜਾਂਦਾ ਹੈ ਹਾਂ ਬੀ। ਏਦਾਂ ਵੀ ਕਰ ਸਕਦੇ ਹਾਂ ਵੀ ਆਹ ਮੈਂਥ ਮੈਥੜ ਵੀ ਅਲੱਗ ਹੈ ਹੈਨਾ ਬਹੁਤ ਮੈਥਡ ਸਮ ਜਿਵੇਂ ਕਰਦੇ ਆ ਅਸੀਂ। ਅਲੱਗ ਅਲੱਗ ਮੈਥਡ ਹੁੰਦੇ ਨੇ।
ਨਹੀ ਜਿਵੇਂ ਹੁਣ ਤੁਸੀਂ ਯੂਟਿਊਬ ਦੀ ਗੱਲ ਕੀਤੀ ਹੈ ਇੱਥੋਂ ਮੈਨੂੰ ਯਾਦ ਕਿ ਤੁਸੀ ਜਦੋਂ ਕੋਚਿੰਗ ਦੇਨੇ ਔ। ਕੋਚਿੰਗ ਦੇਣ ਦੇ ਨਾਲ ਤੁਆਡਾ ਇੰਨਾ ਕੁ ਕੋਂਨਫੀਡੈਂਸ ਬਿਲਡ ਹੋ ਜਾਂਦੈ ਹੈ ਕਿ ਤੁਸੀਂ ਅੱਗੇ ਖੁਦ ਦਾ ਈ ਯੂਟਊਬਰ ਚੈਨਲ ਕ੍ਰੀਏਟ ਕਰਕੇ ਉਹਦੇ ਵਿੱਚ ਵੀ ਆਪਣੀ ਵੀਡੀਓ ਅਪਲੋਡ ਕਰਨੇ ਸ਼ੁਰੂ ਕਰ ਸਕਦੇ ਓਂ। ਠੀਕ ਹੈ ਸਟਾਰਟਿੰਗ ਚ ਰਿਸਪੋਂਸ ਨਹੀਂ ਮਿਲੂਗਾ ਘੱਟ ਮਿਲੂਗਾ ਬਟ ਇੱਕ ਇੱਕ ਦਿਨ ਮਤਲਬ ਕਿ ਤੁਸੀਂ ਅਗਰ ਕੰਟੀਨਿਊ ਸਿਰਫ ਛੇ ਮਹੀਨੇ ਵੀ ਕਰਦੇ ਹੋ ਨਾ ਤਾਂ ਹੌਲੀ ਹੌਲੀ ਉਹ ਇੰਨਾ ਗਰੋ ਹੋਜੂਗਾ ਨਾ ਚੈਨਲ ਤੁਹਾਨੂੰ ਪਤਾ ਵੀ ਨੀ ਲੱਗਣਾ ਵੀ ਹਾਂ ਤੁਸੀਂ ਉਸ ਤੇ ਕੰਮ ਵੀ ਕੀਤਾ ਐ।
ਹਾਂਜੀ। ਬਟ ਉਹੀ ਹੈ ਥੋੜ੍ਹੀ ਨਾ ਮੈਨੂੰ ਹੈਜੀਟੇਸ਼ਨ ਜਿਹੀ ਹੁੰਦੀ ਆ ਮੈਨੂੰ ਐਂ ਹੁੰਦਾ ਯਾਰ ਵੀ ਮੈਂ ਕਿਵੇਂ ਸਟਾਰਟ ਕਰਾਂ ਹੈਨਾ। ਹਮ ਥੋੜਾ ਜਿਹਾ ਮੈਂ ਕੈਮਰੇ ਕੈਮਰਾ ਛਾਇਆ।
ਹਾਂਜੀ।
ਮੈਂ ਕੈਮਰਾ ਸ਼ਾਏ ਆ ਮੈਨੂੰ ਨਾ ਜਦੋਂ ਆਏ ਤਾਂ ਮੈਂ ਗੱਲ ਕਰ ਲੈਂਨੀ ਆ ਬਟ ਤੇ ਜਦੋਂ ਕੈਮਰਾ ਹੈਨਾ ਆਨ ਹੋ ਜੇ ਵੀ ਮੈਨੂੰ ਕੋਈ ਕਹਿ ਦੇ ਹਾਂ ਵੀ ਤੂੰ
ਬੋਲਣਾ ਐ ਵੀ ਕੁਛ ਮੈਂ ਉਹ ਦੋ ਸ਼ਾਏ ਫੀਲ ਕਰਦੀ ਹਾਂ ਵਾਲਾ ਪਤਾ ਨੀ ਕਿਉਂ ਹਾਂ ਬਟ ਇਹ ਹੈ ਮੈਂ ਕੰਫਰਟੇਬਲ ਹੋ ਜਾਣਾ ਫੇਰ ਨੀ ਮੈਂ ਸ਼ਾਇ ਫੀਲ ਕਰਦੀ।
ਹਮ ਹਮ ਹਮ।
ਬਟ
ਨਹੀ ਏ ਚੀਜ਼ ਹੈ ਇਹ ਚੀਜ਼ ਨਾ ਹੁੰਦੀ ਏਹੇ। ਇਹੀ ਮਤਲਬ ਕਿ ਸ਼ਾਈਨੈਸ ਨੂੰ ਕੱਢਣ ਵਾਸਤੇ ਹੀ ਜ਼ਰੂਰੀ ਹੈ ਕਿ ਤੁਸੀ ਰੋਜ਼ ਇੱਕ ਛੋਟੀ ਜਿਹੀ ਕਲਿੱਪ ਈ ਚਾਹੇ ਉਹ ਬਣਾ ਕੇ ਆਪਣੇ ਅਪਲੋਡ ਕਰਦੋ ਚਾਹੇ ਤ ਉਹਨੂੰ ਅ ਬੋਲਣਾ ਆਉਂਦਾ ਨਹੀਂ ਆਉਂਦਾ ਕੋਈ ਮੈਟਰ ਨਹੀਂ ਕਰਦਾ।
ਹਮ ਹਮ।
ਤਾਂ ਉਹਦੇ ਨਾਲ ਨਾਲ ਕਹਿੰਦੇ ਜੇ ਤੁਸੀਂ ਪੰਦਰਾਂ ਦਿਨਾਂ ਬਾਅਦ ਦੇਖੋਗੇ ਨਾ। ਤੁਸੀਂ ਆਪਣੇ ਆਪ ਵਿੱਚ ਇੰਪਰੂਵਮੈਂਟ ਦੇਖੋਗੇ।
ਹਾਂ ਮੈਨੂੰ ਵਧੀਆ ਲੱਗਿਆ ਵੀ ਤੁਸੀਂ ਐ ਮੋਟੀਵੇਟ ਕਰ ਰਹੇ ਹੋ ਹੈਨਾ ਵੀ। ਕੋਈ ਕੋਈ ਹੁੰਦੈ ਜਿਹੜਾ ਬੰਦਾ ਮੋਟੀਵੇਟ ਕਰਦਾ। ਹਾਂ ਬਾਕੀ ਤਾਂ ਪਤਾ ਹੀ ਐ ਤੁਹਾਨੂੰ।
ਨਹੀ ਨਹੀ ਨਹੀ ਬਹੁਤ ਜ਼ਰੂਰੀ ਹੈ। ਮੈਂ ਤਾਂ ਸਪੈਸ਼ਲੀ ਲੜਕੀਆਂ ਨੂੰ ਤਾਂ ਮੈਨੂੰ ਬਹੁਤ ਉਹ ਹੁੰਦਾ ਹੈ ਅਗਰ ਕੁੜੀਆਂ ਅੱਗੇ ਵੱਧਦੀਆਂ ਨੇ ਨਾ ਤਾਂ ਮੈਨੂੰ ਇਹ ਲੱਗਦਾ। ਕਿ ਹਾਂ ਬੋਤ ਜ਼ਰੂਰੀ ਐ ਚੀਜ਼।
ਹਾਂ ਅੱਜ ਕੱਲ ਤਾਂ ਨਾ ਸਮਾਂ ਹੀ ਏਦਾਂ ਦਾ ਹੈ ਵੀ। ਅ ਹਰ, ਇੱਕ ਬੰਦੇ ਨੂੰ ਨਾ ਕੈਪੇਬਲ ਹੋਣਾ ਈ ਚਾਈਦਾ ਵੀ ਕਿਸੇ ਤੇ ਡਿਪੈਂਡ ਨਾ ਰਹੋ। ਕਿਉਂਕਿ ਉਹ ਜਦੋਂ ਅਸੀਂ ਡਿਪੈਂਡ ਹੋ। ਜਾਂਦੇ ਨਾ ਫੇਰ ਉਹ ਸਾਨੂੰ ਆਦਤ ਹੋ ਜਾਂਦੀ ਆ ਵੀ ਆਹ ਉਹੀ ਕਰਕੇ ਦਊਗਾ। ਮੰਮਾ ਹੀ ਕਰਨਗੇ, ਪਾਪਾ ਹੀ ਕਰਨਗੇ। ਫੇਰ, ਉਹ ਜਦੋਂ ਨਹੀਂ ਹੁੰਦੀ ਸਾਡੀ ਵਿਸਿਸ ਪੂਰੀਆਂ ਹਨਾ। ਜਿਵੇਂ ਵੀ ਲਾ ਲਓ ਫੇਰ ਉਹ ਹਰਟ ਕਰਦੀਆਂ ਨੇ ਫੇਰ ਸਾਨੂੰ ਗੁੱਸਾ ਆਉਂਦਾ ਐ ਵੀ
ਬਿਲਕੁਲ, ਬਿਲਕੁਲ ਨਾਲੇ ਪਤਾ ਕੀ ਹੈ ਆਪਣੇ ਨਾ ਜਦੋਂ ਤੁਸੀਂ ਖੁਦ ਹੀ ਅਰਨਿੰਗ ਕਰਦੇ ਹੋ, ਆਪਣੇ ਪੈਰਾਂ ਤੇ ਖੜੇ ਹੁੰਨੇ ਔ ਤਾਂ ਇਹਦੇ ਨਾਲ ਨਾ ਤੁਹਾਡਾ ਕੋਂਫੀਡੈਂਸ ਵੀ ਬਿਲਡ ਹੁੰਦਾ ਹੈ ਤੇ ਤੁ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈ ਸਕ ਅ ਲੈ ਸਕਦੇ ਹੋ ਉਸ ਟਾਈਮ ਤੇ।
ਹਾਂਜੀ।
ਅਗਰ, ਤੁਸੀਂ ਕਿਸੇ ਹੋਰ ਤੇ ਡਿਪੈਂਡ ਹੋ ਤੁਸੀਂ ਆਪਣੀ ਮਨ ਮਰਜ਼ੀ ਦੇ ਨਾਲ ਆਪਣੀ ਜ਼ਿੰਦਗੀ ਨਹੀਂ ਜੋ ਸਕਦੇ ਤੁਸੀਂ ਕਿਤੇ ਆਉਣਾ, ਕੋਈ ਕਿਤੇ ਘੁੰਮਣ ਜਾਣਾ ਤੁਸੀਂ ਕੋਈ। ਘਰ ਨੂੰ ਕੋਈ ਰੈਨੋਵੇਟ ਕਰਨਾ ਤੁਸੀਂ ਖੁੱਲ ਕੇ ਨਹੀਂ ਕਹਿ ਸਕਦੇ ਵੀ ਨੀ ਅਏ ਨੀ ਅਏ ਹੋਣਾ ਚਾਹੀਦਾ।
ਹਾਂ, ਜਦੋਂ ਅਸੀਂ ਆਪ ਅਰਨ ਕਰਦੇ ਨਾ ਫਿਰ ਅਸੀਂ ਕਹਿ ਸਕਦੇ ਆਂ। ਇਦਾਂ ਕਰ ਸਕਦੇ ਹੈਨਾ ਅਸੀਂ, ਫਿਰ ਹਾਂ ਵੀ ਆਪਣੇ ਵੀ ਪਲੈਨ ਦੱਸ ਸਕਦੇ। ਹਾਂ।
ਹਾਂਜੀ, ਤੇ ਸਾਹਮਣੇ ਵਾਲਾ ਤੁਹਾਡੀ ਗੱਲ ਨੂੰ ਇੰਪੋਰਟੈਂਸ ਵੀ ਦਊਗਾ ਉਹਨੂੰ ਪਤਾ ਹੈ ਵੀ ਹਾਂ। ਇਹ ਕੈਪੇਬਲ ਹੈਗੀ ਹੈ ਇਸ ਚੀਜ਼ ਕਿ ਖਰਚਾ ਵੀ ਉਠਾ ਸਕਦੇ ਹੈ।
ਹਾਂਜੀ।
ਨਹੀਂ ਕੋਈ ਵੀ ਹੈ ਚਾਹੇ ਭਰਾ ਹ ਹਸਬੈਂਡ ਹੈ ਚਾਹੇ, ਚਾਹੇ ਫਾਦਰ ਹੈ ਉਹ ਮੈਂ ਆਪਣੇ ਹਿਸਾਬ ਨਾਲ ਦੇਖਣ ਨਾ ਮੈਨੂੰ ਮੇਰਾ ਕੀ ਬਜਟ ਐ ਮੈਂ ਕਿਵੇਂ ਕਰਨਾ ਕਿਵੇਂ ਨਹੀਂ। ਬਸ ਠੀਕ ਐ, ਤੁਸੀਂ ਰਹਿਣ ਦੋ ਸਲਾਹਾਂ ਦੇਣ ਨੂੰ।
ਹਾਂ, ਸਹੀ ਗੱਲ ਆ, ਫੇਰ ਲੋਕੀ ਤਾਂਈ ਕਹਿੰਦੇ ਨੇ ਤੁਸੀਂ ਸਲਾਹ ਦੇਣ ਨੂੰ ਈਆ। ਬਸ ਉਹੀ ਚੀਜ਼।
ਠੀਕ ਐ ਨਾ, ਉਹ ਉੱਥੇ ਇਹਨਾਂ ਚੀਜ਼ਾਂ ਨਾ ਬਹੁਤ ਫ਼ਰਕ ਪੈਂਦਾ ਅਗਰ ਆਪਾਂ ਸੋਚੀਏ ਤਾਂ।
ਹਾਂ ਪਹਿਲਾਂ ਹੁੰਦਾ ਸੀ ਹਨਾ ਵੀ ਕੁੜੀਆਂ ਕੰਮ ਨੀ ਕਰਦੀ ਸੀ ਹੁਣ ਤਾਂ ਸਾਰੀਆਂ ਹੀ ਕਰਦੀ।
ਹੁਣ ਤਾਂ ਸਾਰੇ ਹੀ ਕਰਦੇ ਨੇ ਤੇ ਜ਼ਰੂਰੀ ਵੀ ਐ, ਤਾਂ ਮੈਨੂੰ ਲੱਗਦਾ ਅਹ ਸਮਾਜ ਦੇ ਵਿੱਚ ਹੁਣ, ਤੁਹਾਡੀ ਨਾ ਅਹ ਇੱਕ ਜਿਵੇਂ ਆਪਾਂ ਕਹਿੰਨੇ ਨਾ। ਅਹ ਤੁਹਾਡੀ ਰਿਸਪੈਕਟ ਦਾ ਪੈਮਾਨਾ ਈ ਇਹੀ ਰਹਿ ਗਿਆ। ਕਿ ਅਗਰ ਲੜਕੀ ਅਗਰ ਅਹ ਕਮਾਂਦੀ ਐ ਨਾ ਆਪਣੇ ਪੈਰਾਂ ਤੇ ਖੜੀ ਐ ਅਰਨਿੰਗ ਕਰਦੀ ਐ ਤਾਂ ਓਦੀ ਰਿਸਪੈਕਟ ਦੂਜ ਨਾਲੋਂ ਵੱਧ ਹੋਏਗੀ।
ਬੱਸ ਸਈ, ਗੱਲ ਆ ਹਾਂਜੀ।
ਤੁਸੀਂ ਕਿਸੇ ਨੂੰ ਵੀ ਦੇਖ ਲਓ ਆਪਣੇ ਘਰ ਦੇ ਵਿੱਚ ਦੇਖ ਲਓ। ਅ ਸਮਾਜ ਦੇ ਵਿੱਚ ਦੇਖ ਲਓ ਓਦੀ ਰਿਸਪੈਕਟ ਓਦੀ ਇੱਜਤ ਹਮੇਸ਼ਾ ਵੱਧ ਕੀਤੀ ਜਾਊਗੀ।
ਹਾਂਜੀ, ਸਈ ਗੱਲ ਆ। ਇਹ ਤਾਂ ਹੈ। ਚਲੋ, ਠੀਕ ਹੈ ਫੇਰ ਕਰਾਂਗੇ।
ਹਾਂਜੀ-ਹਾਂਜੀ, ਬਹੁਤ ਵਧੀਆ ਲੱਗਿਆ।
ਠੀਕ ਹੈ, ਸਾਡ ਮੈਨੂੰ ਵੀ ਬਹੁਤ ਵਧੀਆ ਲੱਗਿਆ ਥੈਂਕਯੂ ਸ਼ਸ਼੍ਰੀ ਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।